ਹਾਂਜੀ ਨਮਸਤੇ ਮੈਮ। ਸਤਿ ਸ਼੍ਰੀ ਅਕਾਲ ਮੈਮ ਹਾਂਜੀ ਹਾਂਜੀ ਬੜੀਆ ਨੇ ਜ
ਵਧੀਆ ਕੀ ਕਰਦੇ? ਪ
ਬਸ ਮੈਮ ਫ੍ਰਰੀ ਥੇ
ਓਕੇ
ਹਾਂਜੀ ਹਾਂਜੀ
ਹੋਰ ਕਾਰਵਾਰ ਚ
ਹਾਂਜੀ ਹਾਂਜੀ ਸਭ ਵਧੀਆ ਮੈਡਮ ਤੁਸੀਂ ਸੁਣਾਓ?
ਹੋਰ, ਹੋਰ ਦੱਸੋ?
ਸਭ ਵਧੀਆ
ਹੋਰ ਕਿਤੇ ਘੁੰਮਣ ਨੀ ਗਏ ਅੱਜ
ਨਹੀਂ ਨਹੀਂ ਮੈਮ
ਕਿਉਂ ਕੀ ਹੋਇਆ ਓਕੇਸ਼ਨ ਨੇ
ਨਹੀਂ ਮੈਮ ਮੈਂ ਅਭ ਨਹੀਂ ਗਈ ਹਲੀ ਗ ਚਾਵਾਂਗੇ ਥੋੜ੍ਹੀ ਦੇਰ ਰੁਕ ਕੇ
ਓਕੇ
ਹਾਂਜੀ ਹਾਂਜੀ ਤੁਸੀਂ ਨਹੀਂ ਗਏ ਕਿਤੇ?
ਆਪਾਂ ਗਏ ਸੀ। ਹੁਣੇ ਆਏਆ
ਠੀਕ ਹੈ। ਠੀਕ ਹੈ।
ਆਪਾਂ ਗਏ ਸੀ ਮੰਦਰ।
ਠੀਕ। ਠੀਕ ਹੈ ਮੈਮ
ਤੇ ਹੋਰ ਕੀ ਕਰਦੇ ਹੋ ਤੁਸੀਂ ਹੁਣ
ਹਮ ਤੇ ਬਸ ਫਰੀ ਬੈਠੀ ਹੋਈ ਸੀ।
ਅਓਕੇ
ਹਾਸ ਵਾਈਫ ਨਾ
ਹਸ ਪਾ ਓ ਤਾਂ ਤੁਹਾਡੇ ਜਵਾਕ ਵੀ ਹੋਣੇ
ਹਾਂਜੀ ਹਾਂਜੀ। ਦੋਨ ਇੱਕ ਬੇਟਾ ਇੱਕ ਬੇਟੀ ਹੈ
ਓਕੇੇ
ਹਾਂਜੀ
ਤੇ ਹੋਰ?
ਹਾਂਜੀ ਹਾਂਜੀ। ਸਭ ਵਧੀਆ ਮੈਡਮ। ਤੁਸੀਂ ਸੁਣਾਓ?
ਆਪਾਂ ਵੀ ਵੇਜਿਆ ਕੀ ਕਰਦੇ ਪ ਹੁਣ ਤੁਸੀਂ
ਬਸ ਖਾਣਾ ਬਣਾਉਣ ਦੀ ਖ ਲਉਣ ਲੱਗੇ ਸੀ
ਹਾਂਜੀ।
ਹਾਂਜੀ, ਹਾਂਜੀ।
ਹੂੰ।
ਹੋਰ ਤੁਸੀਂ ਬਣਾ ਲਿਆ ਖਾਣਾ ਖੁਣਾ।
ਨੀ, ਹੁਣ ਮਾਤਾ ਜੀ ਬਣਾਏਂਗੇ ਆਪਾਂ ਤਾਂ ਸਟੂਡੈਂਟ ਐ ਨਾ।
ਠੀਕ।
ਵਿਹਲੇ ਵਿਹਲੇ ਰਹਿੰਦੇ ਨੇ।
ਠੀਕ ਏ। ਠੀਕ ਏ। ਚਲੋ ਛੁੱਟੀਆਂ ਚ ਸਿੱਖੋ ਕੁਛ ਬਣਾਣਾ। ਹਾਂਜੀ।
ਹੈਲੋ, ਹਾਂ। ਤੇ ਹੋਰ
ਬਸ ਠੀਕ ਹੈ ਮੈਮ।
ਓਕੇ। ਤੁਸੀਂ ਕਿੱਥੋਂ ਬਿਲੋਂਗ ਕਰਦੇ ਔ?
ਅਸੀਂ ਵੀ ਜਲੰਧਰ ਤੋਂ ਪੰਜਾਬ, ਜਲੰਧਰ।
ਪੰਜਾਬ, ਜਲੰਧਰ।
ਹਾਂਜੀ।
ਉੱਥੇ ਦਾ ਮੌਸਮ ਕਿੱਦਾਂ ਅੱਜ?
ਗਰਮੀ।
ਗਰਮੀ ਸਾਡੇ ਵੱਲ ਤਾਂ ਨੀ ਪਿਆ ਸੀ।
ਅੱਛਾ, ਤੁਸੀਂ ਕਿੱਥੋਂ ਬਿਲੋਂਗ ਕਰਦੇ?
ਆਪਾਂ ਹਰਿਆਣਾ, ਯਮੁਨਾਨਗਰ ਚ ਜਗਾਦਰੀ।
ਠੀਕ ਏ। ਠੀਕ ਏ।
ਹੋਰ ਵਧੀਆ ਮੌਸਮ ਹੋਇਆ ਪਿਆ। ਹਾਡੇ ਵੇਲੇ।
ਬਾਅਦ ਹਾਂ ਥੋੜਾ ਇੱਧਰ ਵੀ ਬਾਰਿਸ਼ ਭੇਜ ਦੋ ਨਾ।
ਆਪਾਂ ਨੀ ਭੇਜ ਸਕਦੇ ਨੀ ਤਾਂ ਆਪਾਂ ਜ਼ਰੂਰ
ਬਿਲਕੁਲ, ਬਿਲਕੁਲ। ਹੁਣ ਪੈ ਜਾਏ ਬਾਰਿਸ਼ ਤਾਂ ਥੋੜ੍ਹਾ ਵਧੀਆ ਸਗੋਂ ਮੌਸਮ ਠੀਕ ਹੋ ਜਾਏ।
ਹੂੰ।
ਹਾਂਜੀ।
ਹੋਰ ਸਭ ਵਧੀਆ ਤੁਸੀ?
ਹਾਂਜੀ।
ਮੈਂ ਕਿਹਾ ਹੋਰ ਕੁਛ
ਬਸ ਵਧੀਆ, ਵਧੀਆ ਮੈਡਮ। ਤੁਸੀਂ ਸੁਣਾਓ?
ਆਪਾਂ ਸਭ ਵਧੀਆ।
ਹਾਂਜੀ ਤੁਸੀਂ ਕੀ ਕਰ ਰਹੇ, ਸਟੱਡੀ ਚ?
ਸਟੱਡੀ ਚ ਹੁਣੇ, ਸਾਡੀ ਹੁਣੇ ਟਵੈਲਥ ਹੋਈ ਆ ਆਪਣੀ।
ਠੀਕ ਹੈ, ਠੀਕ ਹੈ।
ਹੁਣ ਗ੍ਰੈਜੂਏਸ਼ਨ ਦੀ ਤਿਆਰੀ ਚ ਲੱਗੇ ਪਏ ਆਂ। ਹਾਂਜੀ
ਹਾਂਜੀ
ਹੁਣ ਆਪਾਂ ਗ੍ਰੈਜੂਏਸ਼ਨ ਕਰਨੀ ਆ।
ਤੇ
ਹੂੰ
ਬਹੁਤ ਅੱਛਾ ਹੈ, ਸਟਡੀ ਨਹੀਂ ਸਭ ਕੁਛ ਹੈ।
ਸਹੀ ਗੱਲ ਆ ਸਟੱਡੀ ਕਰਾਂਗੇ, ਤੇ ਵਧੀਆ ਜੋਬ ਮਿਲੂਗੀ। ਹਾਂਜੀ
ਕਿਉਂ ਕੋਈ
ਨਹੀਂ, ਨਹੀਂ ਮੇਰਾ ਬ੍ਰਦਰ ਹੈ। ਖਾਲੀ ਹੈ ਇੱਕ ਛੋਟਾ।
ਠੀਕ ਹੈ, ਠੀਕ ਹੈ।
ਉਹ ਵੀ ਸਟੱਡੀ, ਹਾਂਜੀ। ਉਹ ਵੀ ਸਟੱਡੀ ਕਰਦਾ ਆ।
ਠੀਕ ਹੈ, ਠੀਕ ਹੈ। ਉਹ ਕਿਹੜੀ ਕਲਾਸ 'ਚ ਏ
ਉਹ ਐਂਠਤ ਚ ਆ।
ਠੀਕ ਏ। ਠੀਕ ਹੈ। ਇਹ ਛੋਟਾ ਏ।
ਹੂੰ, ਹੁਣ ਓਹ ਛੋਟਾ ਮੇਰੇ ਤੇ ਛੋਟਾ ਬਹੁਤ।
ਅੱਛਾ, ਅੱਛਾ।
ਅ
ਹੁੰ ਹ ਹੋਰ, ਪਾਪਾ ਕੀ ਕੰਮ ਕਰਦੇ ਤੁਹਾਡੇ?
ਪਾਪਾ ਸਾਡੇ ਪੈਂਟ ਕਰਦੇ ਨੇ।
ਠੀਕ ਹੈ, ਠੀਕ ਹੈ।
ਤੇ ਤੁਹਾਡੇ ਹੱਸ
ਹੁਣ ਤਾਂ ਸੀਜ਼ਨ ਹੋਣ ਹਾਂ, ਹੁਣ, ਪਿੰਤ ਸਾਡੇ ਵੀ ਇਹੀ ਨੇ। ਏਸ਼ੀਅਨ ਪੈਂਟਸ ਹਾਂਜੀ, ਹਾਂਜੀ ਠੀਕ ਹੈ। ਇਹ ਵਾਲਪੇਪਰ ਦਾ ਵੀ ਕਰਦੇ ਨਾ ਨਾਲ
ਨਾ, ਨਾ ਐ ਨੀ ਫਿਰ ਮੇਰੇ ਤੇ ਓ ਨੀ ਕਰਦੇ। ਹਮ ਉਹ ਖਾਲੀ ਪੇਂਟ ਪੇਂਟ ਕਰਦੇ ਨੇ। ਅੱਛਾ ਅੱਛਾ। ਕੰਪਨੀ ਚ ਨੇ? ਨਹੀਂ ਸਾਡੇ ਵੇਲੇ ਕੰਪਨੀ ਵਪਨੀ ਕੁਛ ਨੀ ਹੈ। ਇੱਥੇ ਕੋ ਠੇਕੇ ਦਾ ਕੰਮ ਚੱਲਦਾ।
ਇਹ ਅੱਗੂ ਕਰਵਾਉਂਦੇ ਨੇ ਜਿੱਦਾਂ ਕੰਪਨੀ ਚ ਲੱਗੇ ਹੋਏ ਨੇ
ਕਰਵਾਦੇ ਤਾਂ ਤੁ ਮੇਰੇ ਪਿਓ ਵੀ ਨਾ ਗ ਪਰ ਉਹਨਾਂ ਦਾ ਕੰਮ ਠੇਕ ਕਿਹਦਾ ਰਹਿੰਦਾ
ਠੀਕ ਹੈ ਠੀਕ ਹੈ
ਹਮ ਮੇਰਾ ਕਿਹੜਾ ਪਬਲਿਕ
ਚਲੋ ਹੁਣ ਤਾਂ ਸੀਜਨ ਚੱਲ ਰਿਹਾ ਸਰਦੀਆਂ ਚ ਥੋੜਾ ਘੱਟ ਹੋ ਜਾਂਦਾ ਹੁਣ ਤਾਂ ਚੱਲ ਰਿਹਾ ਸੀਜ਼ਨ ਹ
ਤੇ ਹੋਰ
ਬਸ ਵਧੀਆ ਜੀ ਤੁਸੀਂ ਸੁਣਾਓ
ਹਮ
ਤੁਹਾਡਾ ਨੀ ਇੱਧਰ ਕੋਈ ਜਲੰਧਰ ਚ ਵਾਕ ਫੂਕਾ ਕੋਈ ਰਿਸ਼ਤਾ ਚਦਾਰ
ਜਲੰਧਰ ਚ ਰਹਿੰਦੇ ਨੇ ਮੇਰੇ ਚਾਚੂ ਰਹਿੰਦੇ ਨੇਥੇ ੱ ਅਤੇ ਉੱਥੇ ਉਹ ਵੀ ਕੰਮ ਕਰਦੇ ਨੇ ਉਹ ਤਾਂ ਫੈਕਟਰੀ ਚ ਲੱਗੇ ਪਏ ਨੇ
ਅੱਛਾ ਅੱਛਾ ਹਾਂ ਇੱਥੇ ਫੈਕਟਰੀ ਇੱਥੇ ਦਾ ਬਹੁਤ ਕੰਮ ਹੈ ਲੁਧਿਆਣੇ ਸ਼ਹਿਰ ਚ ਜਿੱਦਾਂ ਜਲੰਧਰ ਹੋ ਗਿਆ ਇੱਥੇ ਬਹੁਤ ਕੰਮ ਹੈ ਹ ਠੀਕ ਹੈ ਚੀਜ਼ ਬਹੁਤ ਨਤਰ ਹਮ ਹੋਰ ਨਾਨਕ ਨੂੰ ਹੁੰਦੀ ਥਡੇ
ਨਾਨਕੇ ਸਾਡੇ ਯੂਪੀ ਚ ਹਾਂਜੀ
ਬੜੀ ਦੂਰ ਮੋਰਚਾ ਮਾਰਿਆ ਪਾਪਾ ਨੇ
ਹਹ ਉਹ ਲਵ ਮੈਰਿਜ ਸੀ ਨਾ ਤਾਂ ਕਰਕੇ
ਅਛਾ ਠੀਕ ਹੈ ਇੰਨੀ ਦੂਰ ਕਿੱਦਾਂ ਲਵ ਚੱਲ ਗਏ
ਠੀਕ ਐ।
ਇੱਕੋ ਕੋਲਜ ਚ ਸੀ ਨਾ।
ਠੀਕ ਐ। ਮੇਰੇ ਤੇ ਬਟਾਲੇ ਨੇ ਪੇਕੇ।
ਹਾਂਜੀ।
ਠੀਕ। ਹੂੰ। ਹੋਰ ਸੁਣਾਓ ਤੁਸੀਂ
ਤੁਹੀ ਹੁਣ
ਹੁਣ ਤਾਂ ਬਸ ਬੈਠੇ ਸੀਗੇ।
ਤੁਸੀਂ ਗ੍ਰੈਜੂਏਟ ਔ?
ਮੈਂ ਟੈਨਥ
ਹੈਂ।
ਹਾਂਜੀ, ਹਾਂਜੀ।
ਓਕੇ।
ਤੇ ਹੋਰ
ਬਸ ਵਧੀਆ ਜੀ।
ਤੁਹਾਡੇ ਜੁਆਕ ਕੀ ਕਰਦੇ ਨੇ?
ਬਸ ਬੈਠੇ ਨੇ ਬੇਟਾ ਦੇਖਦਾ ਪਿਆ ਉਹਨੂੰ। ਮੈਂ ਕਿਹਾ ਤੂੰ ਦੇਖ ਇਹਨੂੰ। ਫਿਰ ਦੇਖਦਿਆਂ ਖਾਣਾ ਖੁਣਾ ਬਣਾਉਂਦਿਆਂ ਮੈਂ ਕਿਹਾ।
ਹੂੰ ਸਟਡੀ ਚ।
ਬੇਟਾ ਹਾਂ
ਅੱਛਾ। ਬਣ ਜਾ ਰਹੇ।
ਹਾਂ, ਬੇਟੀ ਅਜੇ ਅਠ ਮਹੀਨਿਆਂ ਦੀ ਆ। ਨੋਵਾਂ ਲੱਗਾ ਵੈ।
ਉਹ ਤਾਂ ਬੜੀ ਛੋਟੀ ਆ।
ਹਾਂਜੀ, ਹਾਂਜੀ।
ਕੀ ਨਾਂ ਰੱਖਿਆ ਉਹਦਾ? ਮੰਨਤ।
ਹਾਂਜੀ, ਹਾਂਜੀ। ਬੇਟਾ ਦਸ ਸਾਲ ਦਾ
ਹੂੰ।
ਤੇ ਬੇਟੇ ਦਾ ਨਾਂ ਕੀ ਰੱਖਿਆ ਤੁਸੀਂ
ਬੇਟੇ ਦਾ ਨਾਂ ਸੰਯਮ ਜੇ
ਆਹੋ,
ਹਾਂਜੀ-ਹਾਂਜੀ।
ਇਹਦਾ ਸੰਯਮ, ਉਹਦਾ ਮੰਨਤ। ਗੈਰੀ, ਗਰਮੀ ਅੱਜ ਆਪਾਂ ਬਣਾ ਰਾਜਮਾਹ, ਚਾਵਲ
ਰਾਜਮਾਹ, ਚਾਵਲ।
ਹਾਂਜੀ।
ਮੈਂ ਵੀ ਆਣ ਲੱਗੀ ਉੱਧਰ ਹੀ।
ਆਜੋ-ਆਜੋ। ਕੋਈ ਨਾ ਜਦੋਂ ਤੁਸੀਂ ਆਗੇ, ਤੁਹਾਨੂੰ ਗਰਮ-ਗਰਮ ਮਿਲਣਗੇ।
ਕੋਈ ਗੱਲ ਨੀ। ਆਨੇ ਆ ਫੇਰ ਆਪਾਂ ਵੀ ਦੋ ਚਾਰ ਦਿਨ ਚ
ਫਿਰ ਠੀਕ ਹੈ ਬਸ। ਬਸ ਵਧੀਆ ਜੀ, ਬਿਲਕੁਲ-ਬਿਲਕੁਲ। ਬਿਲਕੁਲ ਲੱਸੀ ਨਾਲ ਨਹਾਵਗੇ ਤੁਹਾਨੂੰ।
ਪੰਜਾਬ ਚ ਫੇਮਸ ਹੈ ਇਹਦੇ ਲਈ
ਹੂੰ। ਲੱਸੀ, ਮਾਣੀ, ਚਾਵਲ ਵੱਲ ਦਾਲ, ਚਾਵਲ ਸਾਰੇ ਫੇਮਸ ਨੇ ਇੱਥੇ
ਵਧੀ
ਹੂੰ। ਕੋਈ ਨਾ ਲਾਉ, ਤੁਸੀਂ ਪੰਜਾਬ ਚੱਕਰ
ਜਦੋਂ ਪੰਜਾਬ ਚੱਕਰ ਲੱਗਿਆ, ਤੁਹਾਡੇ ਘਰ ਹੀ ਆਉਣਾ ਤੇ ਲੱਸੀ ਚ ਡੁੱਬਣਾ ਆਪਾਂ
ਜ਼ਰੂਰ
ਹੂੰ। ਤੁਹਾਡੀ ਘਰ ਦੀ ਹੁੰਦੀ ਆ ਲੱਸੀ, ਤੇ ਜਾਂ ਡੇਅਰੀ ਤੋਂ ਲਾਂਦੇ ਔ।
ਨਹੀਂ-ਨਹੀਂ ਡਾਇਰੀ ਤੋਂ
ਓਕੇ।
ਘਰ ਵੀ ਬਣਾ ਲੀ ਦੇ, ਕਰ ਦਈ ਵੀ ਬਨਾ ਲਈ ਦੀ ਆ ਓਦਾਂ ਬਜਾਜ ਦਾ ਫੇਮਸ ਤੇ ਅੰਮ੍ਰਿਤਸਰ ਦੀ ਐ, ਹਾਂ ਜ ਜਿੱਦਾਂ ਤੁਸੀਂ ਚੱ ਟੀ ਵੀ ਲ ਬੋਲਦੇ ਨਾ ਆਪਾਂ ਹਾਂ ਓ ਅੰਮ੍ ਸ਼ਕਦੀਫ ਬਹੁਤ ਫੇਮਸ ਐ ਹਾਂਜੀ
ਓ ਓ ਮੈਨੂੰ ਨਾ ਕੋਲ ਆਉਂਦੀ ਪਈ ਆ ਬਾਅਦ ਚ ਕਰਨੀ ਥੋਨੂੰ ਕੋਲ
ਠੀਕ ਐ ਠੀਕ ਐ ਸਤਿ ਸ਼੍ਰੀ
ਅੱਛਾ।